ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਹੋਰ ਕੀ ਆਲੇ ਆਓ ਵਧੀਆ ਆਓ ਵਧੀਆ
ਸਬ ਵਧੀਆ ਜੀ ਸਬ ਵਦੀਆ
ਹਾਂਜੀ ਹਾਂਜੀ ਸਾਰੇ ਵਧੀਆ ਨੇ ਹਾਲ ਬਸ ਮੈਂ ਵੀ ਕੁਝ ਨਹੀਂ ਬਸ ਬੈਠੀ ਵੀ ਸੀ ਹਾਂਜੀ ਮੈਂ ਖੈਰ ਚਲੋ ਅੱਜ ਤੁਹਾਡੇ ਨਾਲ ਥੋ ਮੌਸਮ 'ਤੇ ਗੱਲ ਕਰ ਲੈਂਦੇ ਹਾਂ
ਮੌਸਮ ਤਾਂ ਇਥੇ ਗਰਮੀ ਬਹੁਤ ਹੈ
ਸਮਝ ਹੀ ਨਹੀਂਆਉਂਦੀ ਮੌਸਮ ਦੀ ਚੰਗਾ ਭਲਾ ਹੁੰਦਾ ਆ ਬਲੇ ਹੀ ਧੋਪ ਦਾ ਲਿਸ਼ਕਾਰ ਇੰਨਾ ਤੇਜ਼ ਅੱਜ ਤੇ ਕਦੀ ਨਾਲ ਹੀ ਬੱਦਲ ਵਾਲਾ ਮੌਸਮ ਬਣ ਜਾਏਗਾ
ਹਮ ਮ
ਬੱਚੇ ਵੀ ਨਹੀਂ ਸੁਣਦੇ ਅੰਦਰ ਬਹਿਣ ਲਈ ਉਹਨਾਂ ਨੂੰ ਵੀ ਬਸ ਇਹੀ ਹੁੰਦਾ ਅਸੀਂ ਬਾਹਰ ਹੀ ਰਹੀਏ ਬਾਹਰ ਹੀ ਦਖੀਏ ਕਿੇਤੇ ਇਨੀ ਗਰਮੀ ਦੇ ਵਿੱਚ ਨਾ ਬੱਚਿਆਂ ਨੂੰ ਬਾਹਰ ਕੱਢਣ ਦੇ ਵੀ ਨਾ ਦਿਲ ਨਹੀਂ ਕਰਦਾ
ਦਿਲ ਨੀ ਮੰਨ ਰਿਹਾ ਬੱਚੇ ਨਹੀਂ ਸੁਣਦੇ ਉਹ ਸਰਦੀ ਗਰਮ ਹੋ ਜਾਂਦਾ ਨਾ ਬਾਹਰ ਅੰਦਰ ਬਾਹਰ ਅੰਦਰ ਕਰ ਦੇ ਕੇ ਨਾ
ਹੋਰ ਕੀ ਸਰਦ ਗਰਮ ਵੀ ਵੱਖਰਾ ਤੇ ਬਿਮਾਰੀਆਂ ਵੀ ਬਾਅਦ ਚ ਵੱਖਰੀਆਂ ਲਾਗ ਜਾਂਦੀਆਂ ਹੁੰਦੀਆਂ ਨੇ ਇ ਹਾਂ ਨਾਲੇ ਨਾ ਜਿਹੜੀ ਹੁਣ ਗਰਮੀ ਪੈ ਰਹੀ ਹੈ ਨਾ ਇਹ ਗਰਮੀ ਦੀ ਨਾ ਇੱਕ ਲੋੂ ਹੈ ਨਾ ਜਿਹੜੀ ਉਹ ਬਹੁਤ ਭੈੜੀ ਹੈ ਲੂ ਏਦਾਂ ਦੀ ਲੂ ਹੈ ਨਾ ਐ ਪਤਾ ਕਿ ਜਿਵੇਂ ਨਾ ਸਾਡੀ ਨਾ ਸਕਿਨ ਨੂੰ ਨਾ ਸਾੜਦੀ ਪਈ ਹੈ
ਹਾਂ ਬਿਲਕੁਲ ਬਿਲਕੁਲ ਐਵੇਂ ਲੱਗਦਾ ਕੋਈ ਥੱਪੜ ਮਾਰ ਰਿਹਾ ਸਾਡੇ
ਬਸ ਬਸ ਇੱਕ ਅੱਖਾਂ ਤੇ ਵੀ ਹਾਂਜੀ ਇੱਕ ਅੱਖਾਂ 'ਤੇ ਵੀ ਇੰਨੀ ਜਲਣ ਪੈਂਦੀ ਵੀ ਇੰਨੀ ਬੁਰੀ ਹਾਲਤ ਹੋਈ ਹੈ ਕੱਲ੍ਹ ਨਾ ਅਸੀਂ ਕਿਥੇ ਸਾਡੀ ਨਾ ਆਏ ਦੀ ਸੀ ਮੇਰੇ ਕਜ਼ਨ ਆਏ ਵੇ ਸੀ ਤੇ ਉਹ ਮੈਨੂੰ ਕਹਿੰਦੇ ਯਾਰ ਅਸੀਂ ਨਾ ਮਾਰਕਿਟ ਜਾਣਾ ਮੈਂ ਕਿਹਾ ਚੱਲ ਠੀਕ ਹੈ ਚੱਲਦੇ ਹ ਤੁਸੀਂ ਮੰਨੋਗੇ ਝੂੰ ਸਾਡੀ ਬਸ ਬਾਜ਼ਾਰ ਜਾਣ ਤੱਕ ਸਾਡੀ ਇੰਨੀ ਬੁਰੀ ਹਾਲਤ ਹੋ ਗਈ ਨਾ ਧੁੱਪ ਦੇ ਨਾਲ ਅੱਖਾਂ ਦੇ ਵਿੱਚ ਨਾ ਸੇਕ ਪੈਂਦਾ ਵੈ ਜੀ ਤੇ ਸਾਡੀਆਂ ਅੱਖਾਂ ਨਾ ਖੂ ਖੁੱਲਦੀਆਂ ਨਹੀਂਈ ਪਿਆਸੀ ਇਦਾ ਹੋ ਸੀ ਪਤ ਮਸ ਅੱਖਾ ਜਲਣ ਪੈਂਦੀ ਪੀ ਕੋ ਠੰਡੀ ਚੀਜ਼ ਸਾਨੂੰ ਮਿਲੇ ਅਤੇ ਅਸੀਂ ਆਪਣੇ ਅੱਖਾ ਨੂੰ ਟਕੋਰ ਦਈ ਅਸੀਂ ਤੇ ਫਿਰ ਅਸੀਂ ਮੈਂ ਆਪਣੀ ਉਹਨੂੰ ਕਿਹਾ ਭੈਣ ਨੂੰ ਮੈਂ ਮੈ ਆਪਣੀ ਭੈਣ ਨੂੰ ਕਿਹਾ ਤੂੰ ਛੱਡ ਦੇ ਇਸ ਨੂੰ ਅਸੀਂ ਘਰ ਚਲਦੇ ਹਾਂ ਘਰ ਜਾ ਕੇ ਬਹਿੰਣੇ ਆਾਂ ਤੇਰੀ ਕੋਈ ਜ਼ਿਆਦਾ ਜ਼ਰੂਰੀ ਨੀ ਹੈਗੀ ਸ਼ੋਪਿੰਗ ਕਰਨੀ ਮੈਂ ਕਿਹਾ ਤੈਨੂੰ ਮੈਂ ਸ਼ਾਮੀ ਮਾਲ ਲੈ ਜਾਗੀ ਤੈਨੂੰ ਮੈਂ ਮਲ ਜਾ ਕੇ ਨਾ ਤੇ ਵਿਖਾ ਦਾਂਗੀ ਤੂੰ ਉੱਥੋਂ ਦੀ ਜ ਖਰੀਦ ਲਈ
ਹਮ
ਕਹਿੰਦੀ ਚੱਲ ਠੀਕ ਆ ਫੇਰ ਅਸੀਂ ਘਰੇ ਆਏ ਫੇਿਰ ਬੱਚੇ ਮੈਨੂੰ ਕਹਿੰਦੇ ਕਹਿੰਦੇ ਕੀ ਨਾ ਬਾਹਾਰ ਮੰਮਾ ਇੰਨੀ ਗਰ ਗਰਮੀ ਸੀ ਅਸੀਂ ਤਾਂ ਬਾਹਰ ਗਏ ਹਾਂ ਮੈਂ ਕਿਹਾ ਦੇਖੋ ਬਤ ਬਾਹਰ ਵੀ ਨਹੀਂੀ ਜਾਣਾ ਚਾਹੀਦਾ ਇੰਨੀ ਗਰਮੀ ਹੈ ਸਮਝ ਵੀ ਨੀ ਆਉਂਦਾ ਦੇਖੋ ਗਰਮੀਆਂ ਦੇ ਵਿੱਚਨਾਂ ਵਾਲੇ ਬੱਚਿਆਂ ਨੂੰ ਉਹ ਨਾ ਖਾਣ ਪੀਣ ' ਵੀ ਧਿਆਨ ਦੇਣਾ
ਬਿਲਕੁਲ ਜੀ ਬਿਲਕੁਲ ਪਾਣੀ ਵਣੀ ਬਾਰ ਬਾਰ ਦੋ ਕੋਈ ਕੋਲਡ ਡ ਨਿੰਬੂ ਪਾਣੀ ਬਣਾ ਕੇ ਦੋ ਗਰਮੀ ਦੇ ਵਿੱਚ ਹਨਾ ਬੱਚਿਆਂ ਨੇ ਦੇ ਆਪ ਤੇ ਪੀਣਾ ਨੀ ਹੁੰਦਾ ਦਾ ਸਾਨੂੰ ਹੀ ਬਣਾ ਕੇ ਕੇ ਦੇਣਾ ਪਏਗਾ ਨਿੰਬੂ ਪਾਣੀ ਬਣਾ ਦੋ ਕੋਈ ਡਾਈ ਹੋਵੇ ਕੋਈ ਕੁਛ ਕੁਛ ਵੀ ਹੋਵੇ ਕੋਲਡ ਡਰਿੰਕ ਜੋ ਉਹਨਾਂ ਨੂੰ ਪਸੰਦ ਹੈ ਮਤਲਬ ਬਾਹਰ ਦੀ ਕੋਲਡ ਡਰਿੰਕ ਨਹੀ ਪੀਣ ਦੇਣੀ ਜਾਏਗੀ ਘਰ ਦੇ ਹੀ ਦੇਣੇ
ਹਾਂਜੀ ਮੈਂ ਤੇ ਗਰਮੀ ਦੇ ਵਿੱਚ ਨਾ ਹੀ ਧਿਆਨ ਰੱਖਦੀ ਹਾਂ ਜ਼ਿਆਦਾਤਰ ਕਿਉਂਕਿ ਲੂ ਦੇ ਨਾਲ ਵੀ ਨਾ ਥੋੜ੍ਹਾ ਬੱਚਿਆਂ ਨੂੰ ਤਹਿਸੀਲ ਉਹਨਾਂ ਦੀ ਠੰਢਡੀ ਰੱਖਦੀਆਂਾ ਤੁਹਾਨੂੰ ਪਤਾ ਤੇ ਹੈਨਾਂ ਦੀ ਗਰਮੀ ਦੇ ਨਾਲ ਨਾ ਮੀਨਸ ਨੱਕ ਚੋਂ ਵੀ ਕਿਵੇਂ ਬਲੱਡ ਆਉਣ ਲੱਗ ਜਾਂਦਾ ਸਾਡਾ ਸਰ ਕਿੰਨਾ ਗਰਮ ਹੋ ਜਾਂਦਾ ਏਦਾਂ ਹੀ ਕੱਲ ਨਾ ਮੇਰਾ ਬੇਟਾ ਖੇਲ ਕੇ ਆਇਆ ਹਾਂਜੀ ਮੇਰਾ ਬੇਟਾ ਏਦਾਂ ਹੀ ਹਾਂਜੀ ਮੇਰਾ ਬੇਟਾ ਏਦਾਂ ਇਦਾਂ ਹੀ ਖੇਲ ਕੇ ਆਇਆ ਤੇ ਉਹਨੂੰ ਏਦਾਂ ਹੀ ਅਹ ਨਾ ਆ ਕੇ ਮੰਮਾ ਮੈਨੂੰ ਨਾ ਕੁਛ ਹੋ ਰਿਹਾ
ਹਮ ਹਮ ਹਮ
ਤਾਂ ਮਮਾ ਮੈਨੂੰ ਕੁਝ ਹੋਰ ਮੈਂ ਕਿਹਾ ਕੀ ਹੋ ਜਦੋਂ ਮੈਨੂੰ ਦੇਖਿਆ ਉਹਦੇ ਨਾ ਨੱਕ ਚ ਨਾ ਥੋੜੀ ਥੋੜੀ ਬਲੀਡਿੰਗ ਹੋ ਰਹੀ ਜੀ ਤੇ ਫਿਰ ਮੈਂ ਉਹਨੂੰ ਪਰ ਫਟਾਫਟ ਮੈਂ ਠੰਡਾ ਪਾਣੀ ਪਾਇਆ ਦੇ ਸਿਰ ਚ ਤੁਹਾਡੇ ਰੀਤਾਂ ਤੇ ਮੈਂ ਕਿਹਾ ਤੁਹਾਨੂੰ ਤੇ ਮੈਂ ਮਨਾ ਕੀਤਾ ਸੀ ਬਾਹਰ ਜਾ ਹੀ ਨਾ ਇਨੀ ਗਰਮੀ ਜਿਹੜਾ ਸੁਣਦੇ ਹੋ ਤੇ ਕਹਿੰਦੇ ਨਹੀਂ ਨਹੀਂ ਮਮੀ ਯੇ ਵੋ ਫਿਰ ਮੈਨੂੰ ਹਸਬੈਂਡ ਕੋ ਵੀ ਡਾਂਟ ਹੋਈ ਹੈ ਤੋ ਬੱਚੇ ਦਾ ਧਿਆਨ ਨਹੀਂ ਰੱਖਦੀ ਮੈਂ ਤੇ ਬੱਚੇ ਦਾ ਧਿਆਨ ਰੱਖਿਆ ਧਿਆਨ ਬੱਚੇ ਸੁਣਦੇ ਮੈਂ ਕਿਹਾ ਮੈਂ ਕੀ ਕਰਾਂ ਹੁਣ ਫਿਰ ਮੈਂ ਉਹਨੂੰ ਫਿਰ ਉਹਨੂੰ ਥੋੜਾ ਜ ਨਾ ਡਰ ਗਿਆ ਉਹ ਕਹਿੰਦਾ ਮਮੀ ਮੈਂ ਨਹੀਂ ਜਾਵਾਂਗਾ ਹੁਣ ਮੈਂ ਕਿ ਸ਼ਾਮੀ ਜਾਓ ਸ਼ਾਮ ਨੂੰ ਵੀ ਤੁਹਾਨੂੰ ਪਤਾ ਸੀ ਕਹਿੰਦੇ ਨਾ ਕਿ ਚਾਰ ਪੰਜ ਵਜੇ ਨਾਲ ਬਾਹਰ ਜਾਈ ਚਾਰ ਪੰਜ ਵਜੇ ਨਾਲ ਵੀ ਇਨੀ ਧੁਪ
ਧੁਪ ਪੈਂਦੇ ਛੇ ਵਜੇ ਦੀ ਕਮੀ ਹੁੰਦੀ ਏ ਕਈ ਵਾਰੀ ਤੇ ਸਾਢੇ ਛੇ
ਹਾਂ, ਪੋਨੇ ਸੱਤ ਹਾਂਜੀ- ਹਾਂਜੀ ਇੰਨਾ ਟਾਈਮ ਲੱਗ ਜਾਂਦਾ ਇਹਨੂੰ ਮਤਲਬ ਮੋਸਮ ਨੂੰ ਠੀਕ ਹੁੰਦੇ ਦੇਖੋ ਨਾਲੇ ਤੁਹਾਨੂੰ ਪਤਾ ਤ ਮੈਂ ਹਾਂਜੀ, ਸਰਦੀਆਂ ਹੋਣ ਤੇ ਝੱਟ ਹਨੇਰਾ ਪੈ ਜਾਂਦਾ ਪਤਾ ਵੀ ਨਹੀਂ ਚੱਲਦਾ। ਮੈਂ ਤੇ ਆਪ ਨਾ ਥੋੜੇ ਦਿਨ ਪਹਿਲੇ ਇਹਨਾਂ ਨੇ ਨਿਊਜ਼ ਪਾਈ ਸੀ ਨਾ ਜਦੋਂ ਪਹਿਲੇ ਪਿੱਛੇ ਬੜੀ ਬਾਰਿਸ਼ਾਂ ਹੋਈਆਂ ਨੇ ਹਨਾ ਤੇ ਓਹ ਕਹਿੰਦੇ ਸੀ ਕੀ ਇਹ ਸਾਰੀ ਬਾਰਿਸ਼ ਨਾ ਆਰਟੀਫਿਸ਼ਲ ਏ
ਆਰਟੀਵਿਸਲ ਏ ਹਾਂ ਇਹਦੀ ਵਜਹਾ ਨਾਲ ਲੋਕ ਬਿਮਾਰ ਹੋ ਰਹੇ ਨੇ ਹਾਂ।
ਬਿਮਾਰ ਹੋਏ ਨੇ ਕਹਿੰਦੇ ਪੈਣੀ ਵੀ ਮਤਲਬ ਕਰਵਾਣੀ ਵੀ ਕਹਿੰਦੇ ਆ ਹਾਂ ਕਹਿੰਦੇ ਕਰਾਨੀ ਵੀ ਬੜੀ ਜ਼ ਜਰੂਰੀ ਸੀ ਗਰਮੀ ਮਤਲਬ ਮਹੀਨਿਆਂ ਦੇ ਹਿਸਾਬ ਤੋਂ ਪਹਿਲੇ ਚੱਲਣ ਲਾਗੇ ਮਤਲਬ ਸਹੀ ਗੱਲ ਆ ਜਿੰਨੀ ਗਰ ਮੀਂਹ ਅ ਮਈ ਮਹੀਨੇ ਪੈ ਰਹੇ ਹ ਨਾ ਇੰਨੀ ਗਰਮੀ ਨਾ ਜਾ ਕੇ ਜੂਨ- ਜੁਲਾਈ
ਹਾਂ ਜਿਹੜੀ ਮਈ ਚ ਪਈ ਪੈਣੀ
ਹਾਂਜੀ, ਵੈਸੇ ਤਾਂ ਗਰਮੀ ਦਾ ਪੱਖ ਤਾਂ ਸਾਡਾ ਸ਼ੁਰੂ ਹੁੰਦਾ ਹੀ ਹੈ ਨਾ ਅਪ੍ਰੈਲ ਮਈ ਤੋਂ ਆ ਇਸ ਇਸ ਵਾਰੀ ਤੇ ਫਰਵਰੀ ਦੀ ਐਂਡਿੰਗ ਚੀ ਐਥੇ ਤਾਂ ਗਰਮੀ ਦਾ ਪੱਖ ਸ਼ੁਰੂ ਹੋ ਗਿਆ ਸੀ। ਸਾਡੇ ਤੇ ਤੇ ਇੰਨੀ ਮਾਂ ਤੁਸੀੰ ਇੰਨੀ ਬੁਰੀ ਸੁਣੀ ਕਿ ਸਾਡੇ ਨਾ ਮਾਰਚ ਦੇ ਵਿੱਚ ਮੇਰੇ ਬ੍ਰਦਰ ਦਾ ਵਿਆਹ ਹੋਇਆ। ਇੰਨੀ ਬੁਰੀ ਹਾਲਤ ਤੇ ਸੀ ਨਾ ਸਾਡੀ ਮਾਰਚ ਦੇ ਵਿੱਚ ਏਦਾਂ ਹੋ ਗਿਆ ਸੀ ਕਿ ਬਸ ਹੁਣ ਏਸੀ ਲਾਈਏ ਤੇ ਅਸੀਂ ਆਪਣਾ ਪੈਜੀਏ ਬਸ ਇੰਨੀ ਬੁਰੀ ਹਾਲਤ ਹੋ ਗਈ ਸੀ ਤੇ ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਵੱਧਦੀ ਹੋਈ ਕਦੀ ਘੱਟਦੀ ਕਈ ਸਮਝ ਨਹੀਂੀ ਆਏ ਮੌਸਮ ਦੀ ਵੀ ਦੇਖੋ ਮੌਸਮ ਦਾ ਵੀ ਇੰਬੈਲੈਂਸ ਸੁਣਾ ਨਾ
ਬਿਮਾਰੀ ਦਾ ਕਾਰਨ ਦਵਾਈਆਂ ਦਾ ਬ ਜ਼ੋਰ ਪੈਂਦਾ ਬਸ ਡਾਕਟਰਾਂ ਕੋਈ ਬੱਚਿਆਂ ਨੂੰ ਲੈ ਕੇ ਭੱਜੋ ਆਪ ਜਾਓ ਪੇਟ ਖ਼ਰਾਬ ਹੋ ਜਾਂਦੇ ਨੇ ਗਰਮੀਆਂ ਨਾ ਇਹ ਕਹਿ ਮੌਸਮ ਵਿੱਚ ਨਾ ਪੇਟ ਬਹੁਤ ਖਰਾਬ ਹੋ ਰਹੇ ਨੇ ਹ੍ਰ ਬਹੁਤ ਜ਼ਿਆਦਾ ਹੁੰਦਾ ਹੈ ਮ
ਜੀ ਬਿਲਕੁਲ ਨਾਲੇ ਪਾਣੀ ਵੀ ਸਹੀ ਨਹੀਂ ਹੁੰਦਾ ਸਾਨੂੰ ਪਾਣੀ ਦਾ ਵੀ ਹਿਸਾਬ ਨੀ ਸਮਝ ਆਉਂਦਾ ਕਿ ਪਾਣੀ ਦੇ ਹਿਸਾਬ ਨੂੰ ਕਿਵੇਂ ਬੈਲੇਂਸ ਕਰਕੇ ਕੇ ਰੱਖਣਾ ਨਾਲੇ ਪਾਣੀ ਦੂਜੀ ਗਲ ਇਹ ਪਾਣੀ ਸਾਫ਼ ਨਹੀਂ ਆਉਂਦਾ ਦੇਖੋ ਇੰਨੀਆਂ ਬਰਸਾਤਾਂ ਹੋਣੀਆਂ ਜਿੱਥੋਂ ਤੁਹਾ ਪਾਣੀ ਆਉਂਦਾ ਹੈ ਦੇਖੋ ਪਾਣੀ ਜਿਵੇਂ ਮੰਨ ਲਓ ਮੈਨੂੰ ਨੀ ਪਤਾ ਪਾਣੀ ਕਿੱਥੋਂ ਆਉਂਦਾ ਹੈ ਮੈਂ ਤੇ ਜਿਵੇਂ ਵੱਡੇ ਵੱਡ ਟਿਊਵੈਲ ਹੋਣਗੇ ਉਹਨਾਂ ਅੱਛਾ ਦੇਖੋ ਪਾਣੀ ਪਿੱਛੋਂ ਹੀ ਅਗਰ ਗੰਦਾ ਰਿਿਆ ਉਹਨਾਂ ਨੇ ਉਹੀ ਪਾਣੀ ਨੂੰ ਗੰਦਾ ਕਰਕੇ ਥੋੜ੍ਹਾ ਜਿਹਾ ਸਾਫ ਕਰਕੇ ਉਹਨਾਂ ਨੇ ਕਰਨਾ ਹੈਾ ਜ ਉਹ ਪਾਣੀ ਨੂੰ ਸਾਫ਼ ਕਰਕੇ ' ਵੀ ਭੇਜ ਰਹੇ ਨੇ ਬਟ ਉਹਨਾਂ ਦਾ ਨਾ ਸਾਫ ਕਰਨ ਦੇ ਬਾਵਜੂਦ ਵੀ ਪਾਣੀ ਇੰਨਾ ਗੰਦਾ ਏ ਅਸੀਂ ਕਲ ਪਾਣੀ ਭਰਦੀ ਵੀ ਸੀ ਮੈਂ ਹਾਲੇ ਅਤੇ ਮੈਂ ਕਿਹਾ ਚੱਲ ਮੈਂ ਪਾਣੀ ਭਰਾਂ ਤਾਜ਼ਾ ਪਾਣੀ ਆਇਆ ਤੇ ਮੈਂ ਤੁਸੀਂ ਮੰਨੋ ਝੂਠ ਮੇਰੀ ਟੂਟੀ ਖੋਲੀ ਬੋਟਲ ਭਰਨ ਲੱਗੀ ਕਿਥ ਬੋਟਲ ਭਾਰ ਕੇ ਪੂਰੀ ਨਾ ਬੋਟਲ ਮਿੱਟੀ ਵਾਂਗ ਹੋ ਗਈ ਉਹ ਮਿੱਟੀ ਵਾਂਗ ਹੋਈ ਮੈਨੂੰ ਦਸ ਮਿੰਟ ਨਾ ਇੱਦਾਂ ਹੀ ਰੱਖਦਾ ਮੈਂ ਦੇਖਾਂ ਤਾਂ ਸਹੀ ਤੁਸੀਂ ਮੰਨੋਗੇ ਤੂੰ ਪਾਣੀ ਸਾਰਾ ਚਿੱਟਾ ਚਿੱਟਾ ਉੱਪਰ ਆ ਗਿਆ ਤੇ ਇੰਨੀ ਖਾਰ ਨਹੀਂ ਹੁੰਦੀ ਜਿਵੇਂ ਮਿੱਟੀ ਦੀ ਦਲ ਦਲੀ ਟਾਈਪ ਜੀ ਉਵੇਂ ਦੀ ਪਾਣੀ 'ਚ ਜੰਮ ਗਈ ਮੈਂ ਕਿਹਾ ਦੱਸੋ ਐ ਨੀ ਪੀਵਾਂਗੇ ਤੇ ਫਿਰ ਢਿੱਡ ਨੀ ਖਰਾਬ ਹੋਣ
ਤੇ ਹੋਰ ਕੀ ਹੋਏਗਾ, ਸਹੀ ਗੱਲ ਸਮੈਲ ਅਲੱਗ ਆਦੀ ਪਾਣੀ ਚੋਂ ਗੰਦਾ ਤੇ ਹੁੰਦਾ-ਹੁੰਦਾ, ਸਮੈਲ ਵੀ ਆਦੀ ਹੈ ਪਾਣੀ ਚ
ਥਾਂ ਪਾਣੀ ਚ ਸਮੈਲ ਵੀ ਆਦੀ ਹੈ, ਹਾਂਜੀ ਜਿਵੇਂ ਹੁਣ ਸਾਡੇ ਘਰੇ ਨਾਲ ਬੱਚੇ ਐਕੋ ਪਾਣੀ ਬਿਲਕੁਲ-ਬਿਲਕੁਲ, ਐਕੋਆ ਦਾ ਵੀ ਪਾਣੀ ਨਾ ਘੱਟ ਪੀਂਦੇ ਆ ਬੱਚੇ ਪੱਛੇ ਸਾਡੇ ਘਰੇ ਤੇ ਅਸੀਂ, ਤੇ ਤਾਜ਼ਾ ਹੀ ਪਾਣੀ ਪੀਣੇ ਆ ਟਿਊਬਵੈਲ ਦਾ ਪੀਣੇ ਹਾਂ। ਹੁਣ ਟਿਊਬਵੈਲ ਦਾ ਪਾਣੀ ਵੀ ਸਹੀ ਨੀ ਆਦਾ ਰਹੇਗਾ, ਅਸੀਂ ਕੀ ਕਰਾਂਗੇ ਚਲੋ ਵਧੀਆ ਕਰਦੇ ਉਹਦਾ ਸਹੀ ਰਹਿੰਦਾ ਆ ਗਰਮੀ ਦੇ ਵਿੱਚ ਤਾਂ ਵੈਸੇ ਜਿੰਨਾ ਪਾਣੀ ਪੀਤਾ ਜਾਏ ਉਨਾ ਵਧੀਆ ਆ। ਹਰ ਇੱਕ ਚੀਜ਼ ਪੀਤੀ ਜਾਏ ਖਾਧੀ ਜਾਏ ਜਰੂਰੀ, ਪੀਣ ਤੇ ਨਹੀਂ ਹੁੰਦਾ ਖਾਣ ਵੀ ਹੁੰਦਾ ਆਂ। ਜਿਸ ਤਰਾ ਆਪ ਦੀ ਗਰਮੀ ਬਾਹਾਰ ਪੈਂਦੀ ਪਈ ਐ। ਹੁਣ ਸਾਡੇ ਇੱਥੇ ਕੱਲ੍ਹ ਮੌਸਮ ਕਿਵੇਂ ਸੀ। ਬਹੁਤ ਜ਼ਿਆਦਾ ਧੁੱਪ ਸੀ, ਕੱਲ੍ਹ ਸਾਡੇ ਸ਼ਾਮ ਤੱਕ ਬਹੁਤ ਧੁੱਪ ਸੀ, ਜਿਵੇਂ ਹੀ ਵੱਜੇ ਨਾ ਅੱਠ ਸਾਢੇ ਅੱਠ ਆਂਦੀ ਤੂਫਾਨ ਚੱਲਣਾ ਸ਼ੁਰੂ ਹੋ ਗਿਆ, ਇੰਨਾ ਹਵਾ ਮਤਲਬ ਹਲਕੀ-ਹਲਕੀ, ਨਾ ਹਾਂ। ਤੇ ਅੱਜ ਸਵੇਰ ਦੇ ਇੱਥੇ ਇੰਨਾ ਮੀਂਹ ਆਦਾ ਪਿਆ ਨਾ ਸਵੇਰ ਦਾ ਲੱਗਿਆ ਹੋਇਆ ਮੀਂਹ। ਵਿੱਚ ਆਦਾ ਇੰਨਾ ਤੇਜ਼ ਫੇਰ ਰੂਕ ਜਾਂਦਾ ਫ਼ਿਰ ਧੁੱਪ ਲਿਸ਼ਕ ਧੁੱਪ ਦਾ ਲਿਸ਼ਕਾਰ ਆ ਜਾਂਨਾ, ਫੇਰ ਮੀਂਹ ਤੇਜ਼ ਹੋ ਜਾਂਦਾ।
ਹੂੰ, ਕੀ ਹੈ ਹਾਂ ਫੇਰ ਇਹੋ ਜਿਹੇ ਮੌਸਮ ਵਿੱਚ ਅਸੀਂ ਬਿਮਾਰ ਨੀ ਹੋਵਾਂਗੇ ਤੇ ਕੀ ਹੋਏਗਾ।
ਕੀ ਹੋਵਾਂਗੇ।
ਔਹੀ ਤੇ ਕਹਿ ਰਹੀ ਆ, ਇਥੇ ਤੇ ਧੁੱਪ ਬੜੀ ਤੇਜ਼ ਨਿਕਲੀ ਪਈ ਏ, ਬਾਹਰ ਜਾਣ ਤੇ ਵੀ ਸਗੋਂ ਮੇਰੇ ਪਰਜਾਈ ਕਹਿ ਰਹੇ ਆ ਜਾਦਾ। ਮੈਂ ਕਿਹਾ ਵਾਰ ਧੁੱਪ ਬਹੁਤ ਤੇਜ ਹੈ। ਬਹੁਤ ਤੇਜ਼ ਹੈਗੀ ਆ ਬੋਤ ਬੇਕੂਲ ਮੈਂ ਕਿਹਾ ਤੁਸੀਂ ਆ ਜਾਓ। ਮੈਂ ਕਿਹਾ ਤੁਸੀਂ ਆ ਜਾਓ ਗੱਡੀ -ਗੁੱਡੀ ਤੇ ਆ ਜਾਓ। ਹਾਂ ਦੇੇਖਾਂਗੀ ਹੁਣ ਥੋੜੀ ਦੇਰ ਨੂੰ ਈ ਦੇਂਖਾਗੀ ਥੋੜਾ ਮਾਰ ਕੀਟ ਜਾਣਾ ਸੀ, ਥੋੜਾ ਸਮਾਨ ਲੈ ਕੇ ਆਉਣਾ ਸੀ ਤੇ ਮੈਂ ਕਿਹਾ ਤੁਸੀਂ ਆ ਜਾਣਾ ਫਿਰ ਏਧਰੋਂ ਹੀ ਚਲੇ ਜਾਵਾਗੀ ਮਾਰਕੇਟ।
ਹੋਰ ਕੇ ਘੋਮ ਆਔਗੇ ਨਾਲੇ।
ਹਾਂ ਹੁਣ ਦੇਖੋ ਕੌਣ ਆ ਸ਼ਾਮੀ ਨਿਕਲਾਂਗੇ ਉਈ ਪੰਜ -ਛੇ ਵਜੇ ਨਾਲ ਹੀ। ਉਸ ਤੋਂ ਪਹਿਲੇ ਤੇ ਹਿੰਮਤ ਨੀ ਪੈਂਦੀ ਪਈ ਜਾਣ ਦੀ। ਕਯੋਕਿ ਬਾਹਰ ਦਾ ਮੌਸਮ ਦੇਖ ਕੇ ਵੀ, ਹਾਂ ਔਹੀ ਤੇ ਕਹਿ ਰਹੀ ਆ ਬਾਹਰ ਦਾ ਮੌਸਮ ਦੇਖ ਕੇ ਵੀ ਏੰਨਾ ਹੋ ਰੇਯ ਦਾ ਗਰਮੀ ਤਾਂ ਬੰਦਾ ਬੇਹਾਲ ਹੋਯੈ ਪਿਐ।
ਬਹੋਤ ਬਹੋਤ। ਤਾਂ ਹੀ ਤੇ ਨਾ ਮੈਂ ਹੁਣੇ ਬੱਚੇ ਸਾਡੇ ਨਾ ਇੱਧਰ ਮਤਲਬ ਸਾਡਾ ਏਰੀਆ ਥੋੜ੍ਹਾ ਦੂਜਾ ਪੈ ਜਾਂਦੈ ਨਾ। ਸਾਡੇ ਏਥੇ ਨਾ ਮਤਲਬ ਮੰਨ ਲੋ ਦੋ ਦੋ ਤਿੰਨ ਤਿੰਨ ਕਿਲੋਮੀਟਰ ਦੀ ਦੂਰੀ ਤੇ ਨਾ ਕੋਈ ਚੀ ਜ ਜਗ੍ਹਾ ਹੈਗੀਆਂ ਨੇ, ਤੇ ਓਸ ਜਗ੍ਹਾ ਦੇ ਉੱਤੇ ਏਨੀ ਬਾਰਿਸ਼ ਹੋਈ ਉੱਥੇ ਨਾ ਗੜੇ ਪਏ ਨੇ ਐ ਰਾ ਤੀ ਤੇ ਉੱਥੇ ਮੌਸ ਸ ਮਾਈਨਸ ਡਿਗਰੀ ਚ ਚੱਲਦਾ ਪਿਐ। ਇੰਨੀ ਠੰਢ ਹੋਈ ਦੀ ਐ ਔਧਰ।
ਹਰ ਐਥੇ ਦੇਖੋ।
ਪਰ ਮਾਈਨਸ ਡਿਗਰੀ ਚ ਠੰਢ ਹੋਈ ਦੀ ਐ, ਦੇਖੋ ਇੱਥੇ ਹਵਾ ਵੀ ਚੱਲਣੀ ਹੈ ਧੁੱਪ ਵੀ ਐ। ਨੀ ਮੌਸਮ ਦਾ ਇੰਬੈਲੈਂਸ ਰਹਿਣੈ ਆ। ਤੇ ਤਾਂ ਵੀ ਤੇ ਬਿਮਾਰ ਦੀ ਗੱਲ ਪਹਿਲੇ ਸਵੇਰੇ ਫਟਾਫਟ ਸਾਰੇ ਕਪੜੇ ਪਾਓ ਤੇ ਜਦੋਂ ਖੇਲ ਖੂਲ ਕੇ ਆਓ ਫਿਰਓ ਪਰਾਂ ਸਕਦੇ ਨੇ ਬੱਚੇ ਜਿਵੇਂ ਪਤਾ ਕੀ ਹੁੰਦਾ ਤਾਂ ਵੀ ਤੇ ਬਿਮਾਰ ਸਰਦ ਸਾਡਾ ਜਿਵੇਂ ਸਰਦ ਗਰਮ ਹੋਣਾ ਅਸੀਂ ਤਾਂ ਵੀ ਬਿਮਾਰ ਹੋ ਜਾਣਾ ਹੈ
ਬਿਮਾਰ ਹੋ ਜਾਣੇ ਠੰਡੇ ਉੱਤੇ ਗਰਮ ਗਰਮ ਉੱਤੇ ਠੰਡਾ ਉਹ ਦੇ ਨਾਲ ਉਹ ਨੁਕਸਾਨ ਹੀ ਦਿੰਦਾ
ਯਾਰ ਜਿਵੇਂ ਤੁਸੀਂ ਮੂੰਹ ਦਾ ਲਾ ਲਓ ਜਿਵੇਂ ਹਾਂਜੀ
ਹਮ
ਬਾਹਰੋਂ ਆਵਾਂਗੇ ਫਟਾਫਟ ਕੱਪੜੇ ਲਾ ਕੇ ਹੋਰ ਕੀ ਪਸੀਨਾ ਆਉਂਦਾ ਹੈ ਸ਼ਰਟ ਲਾਈ ਹੋਰ ਕੀ ਸ਼ਰਟ ਲਾਈ ਏਸੀ ਅੱਗੇ ਸਕੂਲਰ ਅੱਗੇ ਤੇ ਪੱਖੇ ਥੱਲੇ ਤੇ ਉਹ ਵੀ ਤੇ ਬਿਮਾਰ ਲਾਇਕ ਕੀਏ
ਤੇ ਮਾਲ ਲੈ ਕੇ ਸਹੀ
ਤੇ ਨਾ ਇਹ ਇਨਾ ਨੀ ਕਰਦੇ ਬੱਚੇ ਬਈ ਅਸੀਂ ਖੇਲ ਕੇ ਆਏ ਹਾਂ ਅਸੀਂ ਥੱਕ ਗਏ ਹਾਂ ਗਰਮੀ ਆ ਇੰਨੀ ਅਸੀਂ ਬਹਿ ਗਏ ਮੰਮਾ ਨੂੰ ਕਹਿ ਦਏ ਜਾਂ ਦੀਦੀ ਨੂੰ ਕਹਿ ਦ ਇੱਕ ਗਿਲਾਸ ਪਾਣੀ ਪਿਆ ਦੋ ਨਾ ਉਹ ਵੀ ਨੀ ਨਾ ਫਟਾਫਟ ਫਰਿੱਜ ਚ ਜਾਣਾ ਬੋਤਲ ਕੱਢਣੀ ਹੈ ਨਾਲ ਹੀ ਪੀ ਜਾਣੀ ਹੈ
ਹਮ
ਉਹ ਵੀ ਪਤਾ ਮੈਂ ਮੇਰੀ ਮਤਲਬ ਮੇਰੀ ਫਰੈਂਡ ਸੀ ਹਾਂ ਉਹਨਾਂ ਦਾ ਬੇਟੇ ਨੇ ਏਦਾਂ ਹੀ ਕੀਤਾ ਸੀ ਖੇਲ ਕੇ ਆਇਆ ਉਹ ਨਾ ਪਾਣੀ ਪੀ ਲਿਆ ਉਹਨੇ ਉਹਨੂੰ ਪਤਾ ਨੀ ਅਚਾਨਕ ਕੀ ਹੋਇਆ ਤੇ ਉਹਨੂੰ ਫਿਰ ਫਟਾਫਟ ਡਾਕਟਰ ਕੋਲ ਲੈ ਕੇ ਤੇ ਡਾਕਟਰ ਨੇ ਕਿਹਾ ਇਏਦਾਂ ਨਾ ਥੋੜਾ ਜਿਹਾ ਹੋ ਜਾਂਦਾ ੱਚਿਹਨੂੰ ਨਾ ਠੰਡਾ ਪਾਣੀ ਗਰਮ ਸਰੀਰ ਦੇ ਅੰਦਰ ਜਾਂਦਾ ਮੈਂ ਕਹਿ ਲਓ ਮੈਂ ਫੇਿਰ ਸਮਝਾਇਆ ਆਪਣੇ ਬੱਚਿਆਂ ਨੂੰ ਮੈਂ ਕਿਹਾ ੜਾ ਜ ਥੋੜਾ ਜਿਹਾ ਤਰੀਕੇ ਨਾਲ ਰਿਹਾ ਕਰੋ ਨਾਲੇ ਗਰਮੀ ਵੀ ਨਹੀਂ ਹੈਗੀ ਹੈ ਚਲੋ ਹੁਣ ਕੋਈ ਨੀ ਅਸੀਂ ਆਪਣੇ ਬੱਚਿਆਂ ਨੂੰ ਇਹੀ ਰੱਖਾਂਗੇ ਕਿ ਹਾਂ ਬਾਈ ਉਹ ਹਾਂਜੀ ਬਿਲਕੁਲ ਬਿਲਕੁਲ ਹਾਂ ਤੁਸੀਂ ਵੀ ਧਿਆਨ ਰੱਖਣਾ ਗਰਮੀ ਨਾਲ ਠੀਕ ਹੈ ਹਾਂਜੀ ਹਾਂਜੀ ਠੀਕ ਠੀਕ ਓਕੇ ਓਕੇ ਸਤਿ ਸ੍ਰੀ ਅਕਾਲ